ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਠੀਕ ਹੋ ਜੀ ਤੁਸੀਂ?
ਹਾਂਜੀ ਤੁਸੀਂ ਦੱਸੋ ਠੀਕ ਹੋ?
ਬੋਤ ਵਧੀਆ ਜੀ ਬੋਤੇ ਹੋਰ ਘਰੇ ਸਭ ਠੀਕ ਹੈਨ?
ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ ਜੀ?
ਬਸ ਜੀ ਹਾਂਜੀ ਵਧੀਆ ਜੀ, ਬਸ ਕੁਛ ਨੀ ਐਵੇਂ ਬੈਠੇ ਹੋਏ ਸੀ ਫੇਰ ਜਿਸ ਕਸ਼ਨ ਚੱਲ ਰਹੀ ਸੀ ਸਾਡੀ ਇੱਕ। ਮਤਲਬ ਕਿ ਫੂਡ ਤੇ ਜਿਵੇਂ ਅੱਜ ਕੱਲ ਕਿੱਦਾਂ ਦੇ ਫ- ਗੇ ਆ ਹਨਾ ਅਹ ਜਿਵੇਂ ਓਏਲੀ ਫੂਲ ਕਿ ਫੂਡ ਕਿੰਨੇ ਆ। ਹਾਲਾਂਕਿ ਥਾਂ-ਥਾਂ ਤੇ ਦੁਕਾਨਾਂ ਖੁਲਣ ਲੱਗ ਗਈਆ ਹਨ, ਕਿੰਨੀਆਂ। ਕਿੰਨੀਆਂ ਹੀ ਸ਼ੋਪਸ ਸਾਡੇ ਏਰੀਏ ਚ ਤੇ ਕਿੰਨੀਆਂ ਈ ਦੁਕਾਨਾਂ।
ਹਾਂਜੀ, ਸਹੀ ਗੱਲ ਏ। ਬੋਤ ਮਤਲਬ ਕਿ ਨੁਕਸਾਨ ਵਾਲੀ ਚੀਜ਼ਾਂ ਮਿਲਦੀਆਂ ਨੇ। ਜਿਵੇ ਬਰਗਰ, ਚੌਮੀਨ ਓਇਲੀ ਵਗੈਰਾ ਇਹ ਸਾਰਾ ਇਨਫੈਕਸ਼ਨ ਹਾਂਜੀ।
ਅਗਰ ਬਰ ਅਸੀਂ ਖਾਣਾ ਏ ਨਾ ਅਗਰ ਇਹ ਚੀਜ਼ ਅਗਰ ਖਾਣੀ ਏ, ਤੇ ਸਾਨੂੰ ਮਹੀਨੇ ਚ ਇਕ- ਦੋ ਵਾਰੀ ਯਾ ਇੱਕ ਵਾਰੀ ਜਾਂ ਦੋ ਵਾਰੀ ਇਨੇ ਚ ਬਸ ਇੰਨੀ ਇਨਫ ਹੁੰਦੀ ਏ ਲਿਮਿਟਡ। ਵਈ ਇੰਨੀ ਚੀਜ਼ ਤੁਸੀਂ ਖਾ ਲੋੋ। ਕਿ ਬੋਡੀ ਨੂੰ ਹਾਰਮ ਵੀ ਨਾ ਹੋਏ, ਤੇ ਤੁਹਾਡਾ ਸਵਾਦ ਵੀ ਰਹਿ ਜੇ। ਔਰ ਜਿੰਨਾ ਅਸੀਂ ਘਰ ਦਾ ਖਾਣਾ- ਘਰ ਦਾ ਖਾਣਾ ਖਾਈਏ ਓਨਾ ਸਾਡੇ ਲਈ ਵਧੀਆ।
ਹਾਂਜੀ ਘਰ ਤਾਂ ਹੈਲਥੀ ਹੁੰਦਾ ਆ ਬਲਕਿ ਜਿਵੇਂ ਘਰ ਤੁਸੀਂ ਕੁਛ ਵੀ ਬਣਾ ਲਓ।
ਹੁਣ ਤੇ ਅੱਜ ਕੱਲ ਵੈਸੇ ਵੀ ਹੁਣ। ਜਿੱਦਾਂ ਹੁਣ ਰੈਡੀਮੇਡ ਚੀਜ਼ਾਂ ਮਿਲਣ ਲੱਗ ਗਈਆਂ ਨਾ ਬਣਾਓ ਬਾਹਰੋਂ ਲਿਆਓ। ਘਰ ਬਣਾ ਕੇ ਖਾ ਲੋ ਜਿਵੇਂ ਬਰਗਰ ਦੇ ਰੋਜ਼ ਮਿਲ ਨਲ ਗੱਲ ਲਗੇ ਨ ਓ ਘਰ ਲਿਆਓ ਸਬਜ਼ੀਆਂ ਪਾਓ ਆਪੇ ਬਣਾਓ ਘਰ ਖਾਓ।
ਹਾਂਜੀ ਜਿਵੇਂ ਤੁਸੀਂ ਵੇਖ ਲਓ ਆਟੇ ਆਲੀ ਚੌਮਿਨ ਵੀ ਮਿਲਦੀ ਆ ਬਾਰ ਉਨੂੰ ਅਸੀਂ ਘਰ ਬਣਾ ਸਕਨੇ ਆਂ ਬੱਚੇ ਤਾਂ ਅੱਜ ਕੱਲ ਮੈਗੀ ਮੰਗਦੇ ਆ ਮੈਗ ਕਿ ਮੈਗੀ ਹੋਏ ਬਸ
ਕੁਛ ਵੀ ਹੁਣ ਤੁਸੀਂ ਦੇਖੋ ਮੈਗੀ ਆਟਾ ਵਾਲੇ ਆਟ ਆਟੇ ਵਾਲੀ ਮੈਗੀ ਵੀ ਆਣ ਲੱਗ ਗਈ ਐ ਮੈਦੇ ਵਾਲੀ ਤੇ ਚਲੋ ਆਂਦੀ ਪਰ ਓ ਹੁਣ ਜਿਵੇਂ ਹੁਣ ਬਜਟ ਤੋਂ ਜਿਵੇਂ ਕਈਆਂ ਦੇ ਬਾਰ ਹੋ ਜਾਂਦੇ ਨੇ। ਜਿਵੇਂ ਨੋਰਮਲ ਮੈਗੀ ਤੁਸੀਂ ਖਾਓਗੇ ਓ ਤੁਹਾਨੂੰ ਬਾਰਾਂ ਰੁਪਏ ਦੀ ਮਿਲਦੀ ਹੈ ਤੇ ਤੁਸੀਂ ਅਗਰ ਆਟ ਲੈ ਕੇ ਆਉਂਦੇ ਹੋ ਆਟਾ ਮੈਗੀ ਲੈ ਕੇ ਆਂਦੇ ਓ ਤੇ ਓ ਤੁਹਾ ਓ ਪਏਗੀ ਅਠਾਈ ਰੁਪਏ ਦਾ ਇੱਕ ਪੈਕੇਟ ਪੈਂਦਾ ਤੇ ਕਈ ਫਿਰ ਸੋਚਦੇ ਨੇ ਕਿ ਨਈ ਚਲੋ ਮੈਗੀ ਈ ਖਾ ਲੈਨੇ ਆਂ।
ਹਾਂਜੀ ਜਿਵੇਂ ਭੋਜਨ ਵੇਖ ਲਓ ਸਾਡੇ ਜੀਵਨ ਦਾ ਇੱਕ ਬੋਤ ਜ਼ਰੂਰੀ ਹਿੱਸਾ ਆ ਮਤਲਬ ਭੁੱਖ ਤਾਂ ਲੱਗਣੀ-ਲੱਗਣੀ ਏ ਯਾਨੀ ਵੇਖਲੋ ਐ ਸਿਰਫ ਸਾਡੇ ਪੇਟ ਭਰਨ ਅਸਤੇ ਨੀ ਹੁੰਦਾ ਜੀ ਬਲਕਿ ਮਤਲਬ ਕਿ ਸਾਡੇ ਸਰੀਰ ਨੂੰ ਜਿੰਦਾ ਰੱਖਣ ਅਸ ਤੇ ਹਾਰਮੋਨ ਚੇਂਜ ਕਰਨ ਅਸਤੇ ਬਿਮਾਰੀਆਂ ਨਾਲ ਲੜਨ ਅਸਤੇ ਤਾਕਤ ਰੱਖਦੈ। ਭੋਜਨ ਥਾਲੀ ਹਾਂਜੀ ਕੀ ਬੋਤ ਨਿਊਟਰੀ ਵਗੈਰਾ ਬੋਤ
ਹਾਂ ਹੁਣ ਦੇਖੋ ਪ੍ਰੋਟੀਨ ਵਾਲੀ ਚੀਜ਼ਾਂ ਹੁਣ ਅਗਰ ਅਸੀਂ ਜਿੰਮ ਜੁਆਇਨ ਕਰ ਰਏ ਆਂ ਜਾਂ ਅਸ ਯੋਗਾ ਜਾ ਰਏ ਆਂ ਤੇ ਓ ਸਾਨੂੰ ਅਲੱਗ- ਅਲੱਗ ਡਾਇਟ ਜਿਵੇਂ ਦਿੰਦੇ ਨੇ। ਬਈ ਤੁਸੀਂ ਕੀ ਨਾ ਆਪਣੇ ਟੈਮ ਵਿੱਚ ਔਰ ਹੈਲਦੀ ਫੂਡ ਜਾਦਾ ਸ਼ਾਮਿਲ ਕਰੋ ਪ੍ਰੋਟੀਨ ਜਾਦਾ ਸ਼ਾਮਿਲ ਕਰੋ ਜਿਵੇਂ ਸਵੇਰੇ ਪੈਲੇ ਉੱਠ ਕਿ ਤੁਸੀਂ ਛੇ ਕੁ ਛੇ ਜਾਂ ਸੱਤ ਵਜੇ ਕੋਲ ਆਪਣਾ ਡੀਟੋਕਸ ਪਾਣੀ ਪੀਓ। ਜਿਵੇਂ ਏ ਹੋ ਗਿਆ ਜੀਰੇ ਦਾ ਪਾਣੀ ਹੋ ਗਿਆ ਅ ਅਜਵਾਇਨ ਦਾ ਪਾਣੀ ਹੋ ਗਿਆ ਐ ਐ ਪੀਓ ਫਿਰ ਤੁਸੀਂ ਘੰਟੇ ਡੇਢ ਬਾਦ ਨਾਸ਼ਤਾ ਕਰੋ ਨਾਸ਼ਤੇ ਵਿੱਚ ਤੁਸੀਂ ਲੋ ਤੇ ਵੇਸਣ ਦਾ ਚਿੱਲਾ ਬਣਾ ਕੇ ਖਾ ਸਕਦੇ ਓ। ਪੋਹਾ ਬਣਾ ਕੇ ਖਾ ਸਕਦੇ ਹੋ ਸੂਜੀ ਦੀ ਕੋਈ ਆਈਟਮ ਬਣਾ ਕੇ ਖਾ ਸਕਦੇ ਜੋ ਤੁਹਾਡੇ ਬੋਡੀ ਲਈ ਬਿਲਕੁਲ ਬਹੁਤ ਵਧੀਆ ਹੋਏਗੀ।
ਨਾ ਖਾਓ ਹਾਂਜੀ।
ਨਈ-ਨਈਮੈਦਾ ਤੇ ਬਿਲਕੁਲ ਹੀ ਅਵੋਇਡ ਕਰਨ ਨੂੰ ਕੈਂਦੇ ਕਿਉਂਕਿ ਅੱਜ ਕੱਲ ਦੇਖੋ ਮੈਂ ਮਤਲਬ ਕਿ ਮੇਰੇ ਇੱਧਰ ਜਿੱਥੇ ਮੈਂ ਜਿਸ ਏਰੀਏ 'ਚ ਰੈਂਦੀ ਆਂ। ਉਨਾਂ ਦੀ ਮਤਲਬ ਕਿ ਬੈਕ ਸਾਈਡ ਤੇ ਨਾ ਇੱਕ ਗੁਰਦੁਆਰਾ ਸਾਹਿਬ ਹੈਗੇ ਨਾ ਨਾਨਕ ਸਰ ਆਲਿਆਂ ਦਾ ਤੇ ਉੱਥੇ ਇੱਕ ਮੁੰਡਾ ਸੀ ਮਤਲਬ ਕਿ ਉਨਾਂ ਦੀ ਬੈਕ ਸਾਈਡ ਤੇ ਇੱਕ ਘਰ ਸੀ ਓ ਮੁੰਡਾ ਨਾ
ਹਾਂਜੀ ਮੈਨੂੰ ਪਤਾ ਆ ਮੈਨੂੰ ਪਤਾ ਆ ਪੂਰੀ ਕਹਾਣੀ ਆ ਮੈਨੂੰ ਪਤਾ ਆ ਹਾਂਜੀ।
ਹਾਂ ਮੈਨੂੰ ਦੱਸੋ ਮੈਨੂੰ ਦੱਸੋਗੇ ਮੈਨੇ ਵੀ ਕਿਵੇਂ ਹੋਇਆ ਸੀ ਕੀ ਹੋਇਆ ਸੀ ਉਦੇ ਨਾਲ ਮੈਂ ਥੋੜ੍ਹੀ-ਥੋੜ੍ਹੀ ਸੁਣੀ ਆ ਬਈ ਉਦਾ ਨਾ ਜੰਕ ਖਾਨ ਨਾਲ ਉਦੀ ਡੈਥ ਹੋ ਗਈ।
ਹਾਂਜੀ ਮਤਲਬ ਕੋ ਬੋਤ ਜੰਕ ਫੂਡ ਖਾਂਦਾ ਸੀ ਓ ਡੇਲੀ ਚੌਮਿਨ ਡੇਲੀ ਮੋਮੋਸ ਯਾਨੀ ਕਿ ਡੇਲੀ ਦਾ ਹੁੰਦਾ ਬਣ ਗਿਆ ਸੀ ਮੈਦਾ
ਹ
ਬਿਲਕੁਲ ਮੈਦਾ ਖਾਣਾ ਬਿਲਕੁਲ ਯਾਨੀ ਕਿ ਜੰਕ ਫੂਡ ਹੋ ਗਏ ਓਇਲੀ ਖਾਣਾ ਉਹ ਖਾ-ਖਾਕੇ ਨਾ ਬਾਰਿਸ਼'ਚ ਉਹ ਨਾ ਉਹ ਜੰਮ ਗਿਆ ਸੀ ਸਾਰਾ, ਜੰਮ ਗਿਆ ਸੀ ਮਤਲਬ ਚਿਪਕ ਗਏ ਪੂਰਾ ਮੈਦਾ, ਤੇ ਮਤਲਬ ਕਿ ਉਹ ਠੀਕ ਮਤਲਬ, ਠੀਕ ਹੋਣ ਦਾ ਨਾਮ ਨੀ ਲੈ ਰਿਹਾ ਸੀ, ਉਹ ਚੰਡੀਗੜ੍ਹ ਵੀ ਸ਼ਾਇਦ ਗਏ ਸਨ। ਤੇ ਮਤਲਬ ਕਿ ਪੂਰਾ ਇਨਫੈਕਸ਼ਨ, ਪੂਰਾ ਉਂਹਦੇ ਸਰੀਰ'ਚ ਫੈਕਸਨ ਹੋਗਿਆ ਸੀ ਉਹ ਖਾ-ਖਾਕੇ, ਜਿਸ ਕਾਰਨ ਉਹ ਫਿਰ ਨੀ ਕਰ ਪਾਇਆ ਪਰਦਾਸ਼, ਹਾਂਜੀ।
ਦੇਖੋ ਹੁਣ, ਕਿੰਨੀ ਛੋਟੀ ਉਮਰ'ਚ ਓ ਚਲਾ ਗਿਆ ਬੱਚਾ, ਉਹ ਤੇ ਚਲੋ ਚਲਾ ਗਿਆ ਜੋ ਵੀ ਸੀਜ਼ਨ ਬਣਿਆ ਜਿਹੜਾ ਵੀ, ਮਤਲਬ ਇੱਕ ਉਹ ਬਣ ਗਿਆ, ਉਹ ਬਣ ਸੀ, ਐਨੇ ਜਾਣਾ ਸੀ, ਲੇਕਿਨ ਉਹਦੇ ਪਿੱ ਪਿਛੋ ਦੇਖੋ, ਮਾਂ-ਪਿਓ ਤੇ ਕੀ ਬੀਤ ਰੀ ਹੋਏਗੀ, ਕੀ ਬੀਤੀ ਹੋ
ਕੀ ਬੀਤੀ, ਸਹੀ ਗੱਲ ਏ ਜੀ।
ਸਿਰਫ ਇੱਕ ਖਾਣ ਨਾਲ ਸਾਡੇ, ਇੱਕ ਡਾਇਟ ਨਾਲ ਸਾਡੇ ਨਾਲ ਅੰਦਰੋਂ ਕਿੰਨਾ ਸਾਨੂੰ ਨੁਕਸਾ ਨੁਕਸਾਨ ਹੋਗਿਆ। ਦੇਖੋ ਬੱਚਾ ਤੇ ਮੰਨਦਾ ਨੀ, ਕਿ ਬੱਚਾ ਨੀ ਮੰਨਦਾ, ਸੱਚੀ ਦੱਸਾ ਤਾਂ ਫਿਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਉਹਨੂੰ ਕਹਿਦੋ, ਕਿ ਨਹੀਂ ਬੇਟਾ ਤੁਸੀਂ ਐ ਚੀਜ਼ ਨਹੀਂ ਖਾਣੀ ਐਂ, ਐ ਚੀਜ਼ ਤੁਹਾਡੇ ਲਈ ਅੱਛੀ ਨਹੀਂ ਐ, ਲੇਕਿਨ ਉਹ ਬੱਚਾ ਕਹੇਗਾ ਨਹੀਂ ਮੈਨੂੰ ਸਵਾਦ ਰਿਹਾ, ਮੇਰਾ ਜੀਵ ਦਾ ਸਵਾਦ ਐ, ਤੇ ਮੈਂ ਤੇ ਖਾਣੀ ਈ ਖਾਣੀ ਏ, ਪਰ ਉਹਨੂੰ ਇਹ ਨੀ ਨਾ ਪਤਾ ਤਾਂ ਅੱਗੇ ਜਾਕੇ ਉਹਦੇ ਨਾਲ ਕੀ ਹੋਣਾ, ਹੁਣ ਦੇਖੋ ਉਸ ਮੁੰਡੇ ਨੂੰ ਵੀ ਨੀ ਪਤਾ ਸੀ ਕਿ ਮੈਂ ਅਗਰ ਐ ਚੀਜ਼ ਰੁਕ ਖਾ ਰਿਹਾਂ ਬੜੇ ਸਵਾਦ ਨਾਲ, ਤੇ ਅੱਗੇ ਜਾਕੇ
ਹਾਂਜੀ, ਸਹੀ ਗੱਲ ਐ ਜੀ, ਸਹੀ ਗੱਲ ਏ, ਬਿਲਕੁਲ।
ਔਰ ਕੋਈ ਇੰਨੀ ਉਮਰ ਵੀ ਨਹੀਂ ਸੀ ਉਸ ਬੱਚੇ ਦੀ, ਕਿ ਬਈ ਹਾਂ ਬਹੁਤ ਵੱਡਾ ਸੀ ਉਹ। ਇੰਨਾ ਛੋ
ਹਾਂਜੀ, ਜਿਵੇਂ ਬਈ ਐਈ ਆ ਬੰਦਾ ਸੀਖ ਲੈ ਲਵੇ ਨਾ, ਕਿ ਡਾਇਟਿੰਗ ਵਿੱਚ ਰਵੋ, ਹੈਲਦੀ ਹਾਂ ਜਿਵੇਂ ਕਿ, ਸਵੇਰੇ-ਸਵੇਰੇ ਉੱਠਕੇ ਕਾਰਬੋਹਾਈਡਰੇੇਟਸ ਵਾਲੀ ਚੀਜ਼ਾਂ ਖਾਓ। ਸਾਡੇ ਸ਼ਰੀਰ ਨੂੰ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਔਰ ਮਿਨਰਲਸ ਬੋ ਜ਼ਿਆਦਾ ਚਾਹੀਦੇ ਆ, ਕਾਰਬੋਹਾਈਡਰੇੇਟ ਬਹੁਤ ਚੀਜ਼ਾਂ ਹੁੰਦੀਆਂ ਨੇ, ਜਿਵੇਂ ਸਵੇਰੇ-ਸਵੇਰੇ ਉੱਠੋ ਸ਼ਰੀਰ ਨੂੰ ਤੁਰੰਤ ਐਨਰਜੀ ਦਵੋ, ਜਿਵੇਂ ਕਿ ਪਾਣੀ ਪੀਵੋ ਪਹਿਲਾਂ ਤਾਂ, ਫੇਰ ਤੁਸੀਂ ਆਲੂ ਉਬਾਲਕੇ ਖਾ ਸਕਦੇ ਓ, ਆਲੂ
ਹਾਂ-ਹਾਂ-ਹਾਂ, ਘਰ ਦੀਆਂ ਮਤਲਬ ਕਿ ਨਾ? ਓਰਗੈਨਿਕ, ਪ੍ਰਕ੍ਰਿਤਿਕ ਚੀਜ਼ਾਂ, ਜਿਹੜੀਆਂ ਹੋਣ ਸਬਜ਼ੀਆਂ। ਹਾਂ, ਹੁਣ ਦੇਖੋ, ਹੁਣ ਜਿਹੜੇ ਚਲੋ ਠੀਕ ਐ, ਅਗਰ ਅਸੀਂ ਆਪਣੇ ਮੇਲ, ਮੀਲ ਵਿੱਚ ਆਪਣੀ ਰੋਟੀ ਵਿੱਚ ਏ ਚੀਜ਼ ਅਗਰ ਐਡ ਕਰ ਰਹੇ ਆਂ ਤੇ ਦੇਖੋ ਹੁਣ ਜਿਹੜੇ ਦੁਕਾਨਾਂ ਵਾਲਿਆਂ ਨੂੰ, ਉਹਨਾਂ ਨੂੰ ਵੀ ਤੇ ਅਸੀਂ ਬੜਾਵਾ ਦੇ ਰਹੇ ਆ ਨਾ। ਜੇ ਉਹ ਦੁਕਾਨਾਂ ਖੋਲ ਰਹੇ ਨੇ, ਦੁਕਾਨਾਂ ਚੱਲ ਰਹੀਆਂ ਉਹ ਸਾਡੇ ਕਾਰਨ ਹੀ ਚੱਲ ਰਹੀਆਂ ਨੇ, ਅਸੀਂ ਚੀਜ਼ ਚੀਜ਼ਾਂ ਖ਼ਰੀਦ ਰਿਹੇ ਆ ਉਹਨਾਂ ਕੋਲੋਂ ਖਾ ਰਹੇ ਆਂ, ਤੇ ਅਸੀ ਬੜਾਵਾ ਦੇ ਰਹੇ ਆਂ। ਤੇ ਹੁਣ ਜਿਵੇਂ ਮੈਂ ਇੱਕ ਦੁਕਾਨ ਚਲਾ ਰਹੀ ਆਂ, ਤੇ ਮੇਰੇ ਕੋਲ ਗਾਹਕ ਪਏਗਾ ਮੇਰੇ ਕੋਲ ਆਣਗੇ, ਚੀਜ਼ ਲੈਣਗੇ, ਚੀਜ਼ ਖਾਣਗੇ, ਤੇ ਮੈਨੂੰ ਤੇ ਆਪੇ ਲਗੇਗਾ ਕਿ ਹਾਂ, ਵੀ ਮੈਂ ਦੁਕਾਨ ਨੂੰ ਹੋਰ ਵਧਾਵਾਂ। ਹੋਰ ਆਏ ਫੂਡ, ਮਤਲਬ ਕਿ ਜੰਕ ਫੂਡ ਦੀਆਂ ਚੀਜ਼ਾਂ ਹੋਰ ਜ਼ਿਆਦਾ ਐਡ ਕਰਾਂ, ਇਹਦੇ ਵਿੱਚ।
ਹਾਂਜੀ।
ਐਹੀ ਫ਼ਰਕ ਪੈਂਦਾ ਨਾ ਕਿ ਅਸੀਂ ਇਹੀ ਲੋਕ ਏ ਚੀਜ਼ਾਂ ਨੂੰ ਬੜਾਵਾ ਦਿੰਦੇ ਆ
ਹਰ ਕੋਈ ਵ
ਹਾਂ, ਨਈ ਤੁਸੀਂ ਦੇਖਲੋ ਸਾਡੇ ਏਰੀਏ ਚ ਕਿੰਨੀਆਂ ਈ ਦੁਕਾਨਾਂ ਕਿੰਨੀਆਂ ਹੀ ਦੁ ਕਾਨਾਂ ਹੋ ਗਈਆਂ ਨੇ। ਹਾਂ
ਓ ਤਾਂ ਹੈ।
ਐਨੀ ਤੁਹਾਨੂੰ ਹੈਲਦੀ ਫੂਡ ਦੀ ਦੁਕਾਨ ਨੀ ਦਿਖੇਗੀ। ਕੋਈ ਸ਼ੇਕ ਦੀ ਦੁਕਾਨ ਨੀ ਕੋਈ ਕੋਈ ਪ੍ਰੋਟੀਨ ਚੀਜ਼ ਦੀ ਦੁਕਾਨ ਨੀ ਦਿਖੇਗੀ ਜਿੰਨੇ ਤੁਹਾਨੂੰ ਅ ਫਾਸਟ ਫੂਡ ਦੀ ਜੰਕ ਫੂਡ ਦੀ ਦੁ
ਹਾਂਜੀ, ਸਈ ਗੱਲ ਤੇ ਇਨਸਾਨ ਨੂੰ ਇਹੋ ਜੀ ਚੀਜ਼ਾਂ ਖਾਣੀ ਚਾਈਦੀਆਂ ਨੇ ਜੋ ਸਰੀਰ ਨੂੰ ਮਤਲਬ ਕਿ
ਹਾਂ, ਜਦੋਂ ਵੀ ਜੇੜੀ ਸਰੀਰ ਨੂੰ ਮਤਲਬ ਕਿ ਤੁਸੀਂ ਅਸੀਂ ਠੀਕ ਰਈ ਏ ਕਿਉਂਕਿ ਦੇਖੋ ਜ਼ਿੰਦਗੀ ਤੇ ਹਰ ਕਿਸੇ ਨੇ ਜੀਣੀ ਆ ਹਰ ਕਿਸੇ
ਹਾਂਜੀ।
ਹਰ ਕਿਸੇ ਨੂੰ ਦੇਖੋ ਓ ਚੀਜ਼ ਚਾਈਦੀ ਐ। ਕਿ ਮੈਨੂੰ ਮੈਂ ਜੀਣਾ ਭਾਵੇਂ ਓ ਜੋ ਵੀ ਐ ਹਰ ਕਿਸੇ ਨੂੰ ਹੱਕ ਵੀ ਐ। ਤੇ ਕੀ ਨਾਮ ਐ ਸ਼ੋਕ ਵੀ ਐ ਪਰ ਓਹੀ ਐ ਨਾ ਕਿ ਜਦ ਤੱਕ ਅਸੀਂ ਆਪਣੇ ਸਰੀਰ ਦਾ ਖਿਆਲ ਨਹੀਂ ਰੱਖਾਂਗੇ ਆਪਣੇ ਸਰੀਰ ਨੂੰ ਹੈਲਦੀ ਪ੍ਰੋਟੀਨ ਨੀ ਦਾ ਗੇ ਤੇ ਸਾਡਾ ਸਰੀਰ ਕਿੱਥੋਂ ਚੱਲ ਜੇਗਾ ਫਿਰ।
ਹਾਂਜੀ
ਹੁਣ ਦੇਖੋ ਛੋਟੇ-ਛੋਟੇ ਬੱਚਿਆਂ ਨੂੰ ਤੁਸੀਂ ਹਾਂ ਨਿੱਕੇ- ਨਿੱਕੇ ਬੱਚਿਆਂ ਨੂੰ ਤੁਸੀਂ ਦੇ ਕੋਈ ਛੋਟੇ ਛੋਟੇ ਬੱਚਿਆਂ ਨੂੰ ਦੇ ਖੋ ਕਿੰਨੀ ਜਿਆਦਾ ਮਤਲਬ ਕਿ ਓਨਾਂ ਨੂੰ ਬਿਮਾਰੀਆਂ ਦਾ ਫੇਸ ਕਰਨਾ ਪੈ ਰਿਆ। ਚਲੋ ਕੋਈ ਕੈ ਦੇਂਦੇ ਪੇਟ ਵਿੱਚ ਦਰਦ ਐ। ਹਾਂ। ਜਿਵੇ ਜੇ ਕੋਈ ਬੱਚਿਆਂ ਨੂੰ' ਮੈਂ ਸੁਣਿਆ' ਓ ਕਹਿੰਦੇ ਮੇਰਾ ਪੇਟ ਦਰਦ ਐ। ਕੋਈ ਕੈਂਦਾ ਮੇਰੀ ਕਮਰ ਦਰਦ ਹੈ, ਵੀ ਨਿੱਕੇ-ਨਿੱਕੇ ਬੱਚਿਆਂ ਚ ਮੈਂ ਤੁਹਾਨੂੰ ਦੱਸ ਰੀ ਆ ਏ ਸਿੰਪ
ਹਾਂਜੀ ਸਈ ਗੱਲ। ਕਿਉਂਕਿ ਬੱਚੇ ਈ ਬੋਤ ਖਾਂਦੇ ਆ ਨਾ, ਐ ਵਾਲੀ ਚੀਜ਼ਾਂ ਜਿਵੇਂ ਤਲੀ ਤਲਾਈ, ਓਇਲ ਹੋ ਗਿਆ ਜਿਵੇਂ ਪਾਪ ੜ ਹੋਗੇ ਬਾਜ਼ਾਰ ਦੇ, ਹੁਣ ਤੁਸੀਂ ਵੇਖੋਗੇ ਜਿਵੇਂ ਕੋਈ ਚਿਪਸ ਦਾ ਪੈਕੇਟ। ਬੱਚੇ ਕਿੰਨੇ ਖਾਂਦੇ ਨੇ ਚਿਪਸ ਦੇ ਪੈਕੇਟ। ਔਰ ਚਿਪਸ ਦੇ ਪੈਕੇਟ ਵਿਚ ਕਿੰਨੀ ਹਵਾ ਹੁੰਦੀ ਆ ਓ। ਹਵਾ ਦੇ ਬਾਰੇ ਕੋਈ ਜਾਣ ਸਕਦਾ ਕੋਈ ਬੱ ਚਾ ਪੈਕੇਟ ਖੋਲਦਾ ਤਾਂ ਹਵਾ ਨਿਕਲ ਜਾਂਦੀ ਆ। ਓ ਹਵਾ ਹੁੰਦੀ ਆ ਨਾਈਟ੍ਰੋਜਨ ਗੈਸ ਓ ਨਾਈ ਟਰੋਜਨ ਗੈਸ ਹੁੰਦੀ ਆ ਜੋ ਮਤਲਬ ਕਿ ਚੀਜ਼ ਨੂੰ ਲੰਬੇ, ਸਮੇਂ ਤੱਕ ਪੈਕੇਟ ਦੇ ਵਿੱ ਚ ਸਈ ਰੱਖਦੀ ਆ ਓਇਲ ਆਲੀ, ਹਾਂਜੀ ਤੇ ਓਵਰਨਾਈਟ, ਟਰੋਜਨ ਗੈਸ ਆਲੀ ਚੀਜ਼ ਬੱਚੇ ਖਾਂਦੇ ਆ, ਓ ਫੇਰ ਨੁਕਸਾਨ ਈ ਨੁਕਸਾਨ।
ਹੁਣ ਤੁਸੀਂ ਬੱਚਿਆਂ ਨੂੰ ਛੱਡੋ, ਬੱਚੇ ਕੀ ਵੱਡੇ ਵੀ ਖਾਂਦੇ ਨੇ ਅਗਰ ਦੇਖ ਖਿਆ ਜਾਏ ਤੇ ਔਰ ਵੱਡੇ ਹੀ ਬੱਚਿਆਂ ਨੂੰ ਲੈ ਕੇ ਦਿੰਦੇ।
ਹਾਂਜੀ, ਹੋਰ ਪਰ ਬੱਚਿਆਂ ਨੂੰ ਜਿਆਦਾ ਨੁਕਸਾਨ ਹੁੰਦਾ ਏ। ਜਲਦੀ ਹੋੰਦੈ।
ਹਾਂ, ਜਲਦੀ ਹੋੰਦੈ। ਕਿਉਂਕਿ, ਓਹਨਾਂ ਦੇ ਜੇੜਾ ਲੀਵਰ ਹੋੰਦੈ ਪਾ ਪਾਚਨ ਜੇੜੀ ਸ਼ਕਤੀ ਹੁੰਦੀ ਏ, ਓਹ ਛੋਟੀ ਹੁੰਦੀ ਏ। ਵੱਡੇ ਦੇ ਅਕੋਰਡਿੰਗ, ਬੱਚਿਆਂ ਚ ਤੇ ਬੜੀ ਛੋਟੀ ਜ ਚੀਜ਼ ਹੁੰਦੀ ਏ, ਹਾਂ।
ਗੱਲ ਈ ਜੀ, ਜਿਵੇਂ ਹਰ ਕਿਸੀ ਪ੍ਰੋ ਟੀਨ ਆਲੀ ਚੀਜ਼ਾਂ ਖਾਣੀ ਚਾਈਦੀਆਣ। ਮਸਲ ਬਣਾਣ ਔਰ ਸਰੀਰ ਦੀ ਮਰੰਮਤ ਰਿਪੇਅਰ ਅਸ ਤੇ ਬੌਤ ਜ਼ਰੂਰੀ ਏ। ਜਿਵੇਂ ਦਾਲਾਂ ਹੋ ਗੀਆਂ, ਦਾਲਾਂ ਅੱਜ-ਕੱਲ ਕੋਈ ਨੀ ਖਾਂਦਾ। ਦਾਲਾਂ ਦੋਧ, ਪਨੀਰ, ਅੰਡਾ, ਸੋਇਆਬੀਨ ਵਗੈਰਾ। ਨਿਊਟਰੀ ਵਗੈਰਾ, ਹਾਂਜੀ ਤੋਰੀ, ਘੀਆ ਚੀਜ਼ਾਂ ਹੁੰਦੀਆਂ ਹਨ।
ਐਹ ਸਭ ਚੀਜ਼ਾਂ ਤੇ ਬੱਚਿਆਂ ਨੇ ਬਿਲਕੁਲ ਬਿਲ ਖਾਣਾ ਬੰਦ ਹੀ ਕਰਤਾ, ਅੱਜ ਦੀ ਡੇਟ ਏਚ ਅਗਰ ਦੇਖਿਆ ਜਾਏ। ਜੇ ਅਗਰ ਤੁਸੀਂ ਬੱਚੇ ਨੂੰ ਐਹ ਚੀਜ਼ਾਂ ਬਣਾ ਕੇ ਦੇ ਰੇ ਨਾ ਓਹ ਨਾਲ ਈ ਮੂੰਹ ਬਣਾ ਅੱਛਾ, ਓਹਨਾਂ ਦੇ ਸਾਹਮਣੇ ਤੁਸੀਂ ਕੋਈ ਪਿਜ਼ ਪੀਜ਼ਾ ਰੱਖ ਦੋ, ਕੋਈ ਬਰਗਰ ਰੱਖ ਦੋ, ਓਹ ਫਟਾਫਟ ਖਾ ਲੈਣਗੇ ਓਹ।
ਹਾਂਜੀ, ਸਹੀ ਗੱਲ।
ਹਾਂ, ਚਲੋ ਠੀਕ ਐ ਜੀ, ਮੈਂ ਨਾ ਦੁਬਾਰਾ ਕੋਲ ਕਰਾਂਗੀ, ਠੀਕ ਐ ਜੀ। ਸਸ੍ਰੀ ਕਾਲ।